ਹੈਲੋ
ਸਤਿ ਸ੍ਰੀ ਅਕਾਲ ਦੀਦੀ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ
ਵਧੀਆ ਤੁਸੀਂ ਸੁਣਾਓ
ਠੀਕ ਠਾਕ ਜੀ ਵਧੀਆ ਅਸੀਂ ਵੀ
ਕੀ ਕਰ ਰਹੇ ਜੇ ਕੁਛ ਨੀ ਬਸ ਦੁਪਹਿਰ ਦੀ ਰੋਟੀ ਦਾ ਪ੍ਰਬੰਧ ਕਰਨ ਲੱਗੇ ਆ
ਅੱਛਾ ਜੀ ਉਹ ਨਾ ਗੁੜੀਆ ਮੰਗਦੀ ਨਿੰਬੂ ਪਾਣੀ
ਅੱਛਾ
ਤੇ ਕੜੀਕ ਪਿੱਛੋਂ ਮੰਮਾ ਨਿੰਬੂ ਪਾਣੀ ਬਣਾ ਦੋ-ਨਿੰਬੂ ਪਾਣੀ ਬਣਾ ਦੋ ਤੇ ਉਹਨੂੰ ਨਿੰਬੂ ਪਾਣੀ ਬਣਾ ਕੇ ਆਵੇ ਦੇਣ ਚੱਲੀ ਹਾਂ
ਹਾਂਜੀ
ਮੀਹ ਵੀ ਬਹੁਤ ਅਨਾ
ਬਹੁਤ ਗਰਮੀ ਪੈ ਰਹੀ ਹੈ।
ਵਿੱਚ ਜਿਹੜੀ ਹੈ। ਇੱਕ ਉੱਪਰੋਂ ਕੰਮ ਵਾਲੀਆਂ ਜਿਹੜੀਆਂ ਪਰਸ਼ਾਨ ਕਰਦੀਆਂ ੳ ਹਨਾ
ਬਹੁਤ ਕਰਦੀਆਂ ਜੇ ਜਿੱਦਾਂ ਕੇ ਨਾ ਸਾਡੇ ਜੇ ਇੱਕ ਦਿਨ ਆਉਂਦੇ ਦੋ ਦਿਨ ਆਉਂਦੇ ਹੀ ਨੀ ਏ।
ਉਹੀ ਨਾ ਆਪਾਂ ਮਤਲਬ ਆਪਾਂ ਇਹਨਾਂ ਨੂੰ ਮਹੀਨੇ ਬਾਅਦ ਇਹਨਾਂ ਨੂੰ ਪੈਹੇ ਦੇਨੇ ਆ ਤੇ ਛੁੱਟ ਤੇ ਕਿੰਨੀਆਂ -ਕਿੰਨੀਆਂ ਕਰ ਲੈਂਦੀਆਂ ਵਾ।
ਟੋਂਉਂਦੀਆਂ ਇੰਨੀਆਂ ਮਤਲਬ ਕੀ ਹੁੰਦੀਆਂ ਵਾ ਕਿ ਕਹਿੰਦੇ ਛੁੱਟੀਆਂ ਵੀ ਨਾ ਹਾਡੀਆਂ ਕੱਟੋ ਤੁਸੀ। ਏਹ ਛੁੱਟੀਆਂ ਵੀ ਨੀ ਕਟਾਉਣੀਆਂ
ਏਦਾਂ ਹੀ ਆ ਨਾ ਮਤਲਬ ਕਰਦੀਆਂ ਕਰਦੀਆਂ ਕੀ ਹੈ ਕਿ ਇਹਨਾਂ ਨੂੰ ਪਤਾ ਕਿ ਆਪਾਂ ਹੁਣ ਘਰ ਦਾ ਭੇਦ ਪਾ ਲਿਆ ਵਾ।
ਹਾਂਜੀ।
ਹਜਾਰ ਰੁਪਇਆ ਮਹੀਨੇ ਦਾ ਮਿਲ ਜਾਣਾ ਤੇ ਨਾ ਮਤਲਬ ਬੈਡਾਂ ਥੱਲੇਓ ਨਾ ਸੋਫਿਆਂ ਥੱਲੇਓ ਕਿਤੇ ਉਹ ਵੀ ਨੀ। ਝਾੜੂ ਚੰਗੀ ਤਰ੍ਹਾਂ ਨਹੀਂ ਲਗਾ ਕੇ ਜਾਂਦੀਆਂ।
ਸਹੀ ਗੱਲ ਆ।
ਜੀ ਤੇ ਮੈਂ ਸੋਚਦੀ ਕਿ ਏਦਾਂ ਦਾ ਕੋਈ ਹੋਵੇ ਨਾ ਜਿੱਦਾਂ। ਘਰ ਦੀ ਜਿਹਦੇ ਨਾਲ ਆਪਣੇ ਵਧੀਆ ਸਫ਼ਾਈ ਹੋ ਜਵੇ।
ਮੈਂ ਵੀ ਸੋਚ ਰਹੀ ਸੀ ਮੈਂ ਐਡ ਵੇਖਦੀ ਪਈ ਸੀ ਕਿ ਜਿੱਦਾਂ ਵੈਕ ਕਿਊਮ ਕਲੀਨਰ ਵਗੈਰਾ ਵਾ ਉਹਦੇ ਨਾਲ ਬਹੁਤ ਵਧੀਆ ਸਫਾਈ। ਦੱਸ ਦਿਨ ਦੀ ਆ। ਹਾਂਜੀ ਉਹ ਝਾੜੂ ਵੀ ਲਗਾਉਂਦਾ ਵਾ ਨਾਲ ਪੋਚੇ ਵੀ ਲੌਂਦਾ ਵਾ।
ਨਾਲ ਸਾਰਾ ਜਿੰਨਾ ਕੂੜਾ ਹਾਂ। ਜੀ ਉਹ ਸਾਰਾ ਮਤਲਬ ਨਿਕਲ ਜਾਂਦਾ ਉਹਦੇ ਨਾਲ। ਮੈਂ ਵੀ ਨਾ ਇਹ ਯੂਟਿਊਬ ਤੇ ਵੇਖੀ ਸੀ ਵੀਡੀਓ ਤੇ ਮੈਂ ਚਲੋ। ਸੋਚਿਆ ਸੀ ਵੀ ਚਲੋ ਸਲਾਹ ਕਰਾ ਕਰਾਂਗੀ ਮੈਂ ਆਪਣੇ ਹਸਬੈਡ ਨਾ ਤੇ। ਚਲੋ ਮੰਗਵਾਵਾਂਗੇ ਹਨਾ ਫੇਰ ਆਪਾਂ ਜਿਦਾ। ਅਹੀ ਕੰਮ ਵਾਲੀਆਂ ਨੂੰ ਮਹੀਨੇ ਬਾਅਦ ਪੈਹੇ ਦਿੰਨੇ ਆ ਤੇ ਉਹੀ ਬੰਦਾ ਮਤਲਬ ਆਪ ਫਿਰ ਰੱਖ। ਜੇ ਕੋਈ ਚੀਜ਼ ਲਿਆਵੇ ਹੈਨਾ।
ਹਾਂਜੀ।
ਹੁੰ
ਸਾਡੇ ਕੰਮਵਾਲੀ ਦੇ ਤੇ ਨਖਰੇ ਹੀ ਬਹੁਤ ਆ ਤੇ ਹਰ ਮਹੀਨੇ ਨਵਾਂ। ਝਾੜੂ ਚਾਹੀਦਾ ਵਾ ਤੇ। ਦੋ ਢਾਈ ਮਹੀਨੇ ਬਾਅਦ ਹੀ ਪੋਚਾ ਤੋੜਿਆ ਹੁੰਦਾ ਵਾ ਉਹ ਨਵਾਂ ਲਿਆ ਕੇ ਦੋਉ।
ਏਦਾਂ ਹੀ ਕਰਦੀਆਂ ਸਾਰੀਆਂ ਉਹਨੇ ਮਤਲਬ ਝਾੜੂ ਲਾ ਕੇ ਤੇ ਉੱਥੇ ਹੀ ਸੁੱਟ ਜਾਣਾ ਉਹਨੇ ਨੀ ਵੇਖਣਾ ਵੀ ਪੈਰ। ਕਿਥੇ ਪਿਆ ਝਾੜੂ ਹਨਾ।
ਨਾ ਬਾਥਰੂਮ ਸਾਫ ਕਰਨੇ ਨਾ ਕਿਚਨ, ਨਾ ਵਾਸ਼ ਵੇਸ਼ਨ ਕੁੱਝ ਵੀ ਨੀ।
ਹੁੰ, ਹੁੰ ਆਹੋ ਤੇ ਉਦੇ ਨ ਆਪੇ ਕਰੇ ਹੈਣਾ।
ਹਾਂਜੀ, ਹੁਣ ਬੂਹੇ ਬਾਰ। ਵਾ ਨਾ ਉਹਨਾਂ ਤੇ ਬਹੁਤ ਡਸਟ ਜਮਾ ਹੋਈ ਆ। ਕੁੱਝ ਵੀ ਡਸਟਿੰਗ ਤੇ ਕਰ। ਚੰਗਾ ਨਹੀਂ ਨਾ ਬਿਲਕੁਲ ਵੀ।
ਹਾਂਜੀ, ਹਾਂਜੀ ਬਿਲਕੁਲ ਸਹੀ ਹੈ ਜੀ।
ਉਹਨਾ ਨੂੰ ਹੁੰਦਾ ਮਤਲਬ ਬਸ ਝਾੜੂ ਫੜ ਲਿਆ ਤੇ ਚਲੋ ਛੇਤੀ -ਛੇਤੀ ਆਪਾਂ ਕੰਮ ਖਤਮ ਕਰਕੇ। ਤੇ ਲਾ ਚੱਲੀਏ ਮੈਂ ਰਸੋਈ ਦੇ ਵਿੱਚ ਹਾਂ ਤੇ ਮੈਂ ਵੇਖਾਂ ਦੀ ਝਾੜੂ ਫੜ ਕੇ ਲਿਆਈ ਤੇ ਚੱਲ ਡਰਾਇੰਗ ਰੂਮ ਚੋਂ ਲਾ ਕੇ। ਤੇ ਬਾਹਰ ਵੀ ਆ ਗਈ।
ਏਦਾਂ ਹੀ ਕਰਦੀਆਂ ਆਪਾਂ ਜੋਂ ਲਗਾਉਦੇ ਨਾ ਘੱਟੋ- ਘੱਟ ਆਪਾਂ ਨੂੰ ਅੱਦਾ- ਪਉਣਾ ਘੰਟਾ ਝਾੜੂ ਲਉਂਦੇ ਲੱਗਦਾ। ਜਾਂਦਾ ਵਾ ਇਹ ਅੱਧੇ ਘੰਟੇ ਝਾੜੂ ਪੋਚੇ ਸਭ ਕੁੱਛ ਲਾ ਕੇ ਚਲੀਆਂ ਜਾਂਦੀਆਂ ਵਾ।
ਹਾਂ ਉਹ ਮੈਂ ਵੇਖਣ ਦੀ ਮੈਂ ਹੈਰਾਨ ਮੈਂ ਕਿਹਾ ਏਡੀ ਛੇਤੀ ਕੱਢ ਵੀ ਲਿਆਈ ਆ। ਤੇ ਜਦੋਂ ਮੈਂ ਵੇਖਿਆ ਆਪਣੇ ਦਿਵਾਨ ਵਾਲੀ ਬੈਡ ਦੀ ਸਾਈਡ ਤੇ। ਤੇ ਉਹ ਪਿੱਛੇ ਕੂੜਾ ਪਿਆ। ਹੁਣ ਮੈਂ ਕਿਹਾ ਸਵੇਰੇ ਜਦੋਂ ਆਊਗੀ ਨਾ ਤੇ ਉਹਨੂੰ ਮੈਂ ਕਹੂੰਗੀ ਕੱਲ।
ਹਾਂਜੀ। ਤੁਸੀਂ ਯਕੀਨ ਨਹੀਂ ਕਰਨਾ ਕੱਲ ਮੈਂ ਝਾੜੂ ਲਗਾਇਆ। ਸਾਡੇ ਬੈਠ ਥੱਲੇਉ ਘੱਟੋ ਘੱਟ ਵੀ ਜ਼ਿਆਦਾ ਨੇ ਤੇ। ਕਿੰਨੇ ਸਾਰੇ ਰੈਪਰਸ ਨਿਕਲੇ ਤੇ ਕਾਗਜ਼ ਨਿਕਲੇ ਆ।
ਹਾਂਜੀ, ਉਹੀ ਹੁੰਦਾ ਨਾ ਮਤਲਬ ਛੇਤੀ ਛੇਤੀ। ਲਾ ਕੇ ਚਲੇ ਜਾਂਦੀਆਂ ਵੀ ਚੱਲ ਸਾਨੂੰ ਕਿਹੜਾ ਕਿਸੇ ਨੇ ਵੇਖਣਾ। ਹੂੰ, ਹੂੰ। ਉਹਨਾਂ ਨੂੰ ਕੀ ਉਹਨਾਂ ਨੂੰ ਮਤਲਬ ਪੈਸੇ ਨਾਲ ਵਾਸਤਾ ਹੈ। ਹਨਾ।
ਹਾਂਜੀ।
ਜਿਆਦਾ ਉਹ ਨੀ ਉਹਨਾਂ ਨੂੰ ਕੋਈ ਹੈਗਾ।
ਬਿਲਕੁਲ। ਫਿਰ ਉਹਨਾਂ ਨੂੰ ਚਾਹ ਪਾਣੀ ਵੀ ਪਿਆਓ ਆਇਆ ਨੂੰ। ਚਾਹ ਚਾਹੀਦੀ ਆ। ਚਾਹ ਦੇ ਨਾਲ ਫਿਰ ਜੇ ਰੋਟੀਆਂ ਵੀ ਪੱਕਦੀਆਂ ਹਨ ਫਿਰ ਪਰੌਂਠੀਆਂ ਵੀ ਚਾਹੀਦੀਆਂ ਵਾ।
ਹਾਂਜੀ, ਉਹ ਤੇ ਹੈ ਤੇ
ਫਿਰ ਜੇ ਕਿਸੇ ਘਰ ਦੁੱਧ ਹੈਗਾ ਤੇ ਦੁੱਧ ਵੀ ਚਾਹੀਦਾ ਵਾ ਹਾਂਜੀ।
ਉਹੀ ਨਾ।
ਹੈਲੋ
ਹਾਂਜੀ ਹੈਲੋ, ਹੈਲੋ, ਹੈਲੋ
ਹਾਂਜੀ ਤੁਹਾਡੀ ਆਵਾਜ਼
ਅਵਾ ਹੈਲੋ। ਤੁਹਾਡੀ ਆਵਾਜ਼ ਨਹੀਂ ਆ ਰਹੀ ਘੱਟ ਆ ਰਹੀ ਜੀ।
ਹੈਲੋ।
ਹਾਂਜੀ, ਹਾਂਜੀ। ਹੈਲੋ।
ਹੈਲੋ।
ਹਾਂਜੀ, ਹਾਂਜੀ।
ਹੈਲ ਮੰਦ ਆਵਾਜ਼ ਨਹੀਂ ਆ ਰਹੀ।
ਹੈਲੋ।
ਹੈਲੋ। ਹੈਲੋ।